ਹੈਲੋ।
ਹੈਲੋ।
ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ ਤੁਸੀਂ?
ਮੈਂ ਵਧੀਆ ਤੁਸੀਂ ਦੱਸੋ।
ਮੈਂ ਵੀ ਵਧੀਆ ਹੋਰ ਘਰ ਤੋਂ ਸਭ ਚੰਗੇ।
ਹਾਂ ਮੇਰੇ ਘਰ ਸਭ ਠੀਕ ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ ਨੇ।
ਹਾਂਜੀ ਹਾਂਜੀ ਸਭ ਤੋਂ ਠੀਕ ਨੇ ਹੋਰ ਡਿਨਰ ਕਰ ਦਿੱਤਾ ਤੁਸੀਂ।
ਹਾਂਜੀ ਮੈਂ ਕਰ ਲਿਆ ਤੁਸੀਂ ਕਰ ਲਿਆ।
ਹਾਂਜੀ ਬਸ ਅੱਜ ਤੋ ਲੇਟ ਹੀ ਹੋ ਗਿਆ ਐ। ਮਤਲਬ ਮੈਂ ਵੀ ਹੁਣ ਸੋਚ ਰੀ ਤੈਨੂੰ ਕਾਲ ਕਰਕੇ ਨਾ ਥੋੜ੍ਹੀ ਜਗ੍ਹਾ ਜਗ੍ਹਾ ਪੁੱਛ ਲਾਂ। ਕਿੱਥੇ ਜਾਵਾਂ ਹੁਨ ਛੁੱਟੀਆਂ ਵਿੱਚ ਬੱਚਿਆਂ ਨੂੰ ਲੈ ਕੇ।
ਹਾਂ। ਓ ਤੇ ਹੈ ਸਾਡਾ ਵੀ, ਛੁੱਟੀਆਂ ਮੇਰੀਆਂ ਵੀ ਪਈ ਦੀਆਂ ਮੈਂ ਵੀ ਸੋਚ ਰਹੀ ਆਂ ਕਿੱਥੇ ਜਾਵਾਂ। ਮੈਂਨੂੰ ਤੇ ਖ਼ੁਦ ਸਮਝ ਨੀ ਆ ਰਿਹਾ ਆ
ਬਸ ਐ ਹੀ ਹੈਗਾ ਮੈਂ ਸੋਚਿਆ ਤੈਨੂੰ ਕਾਲ ਕਰਕੇ ਕੁਛ ਸੁਜੈਸ਼ਨ ਲੈ ਲਵਾਂ। ਮਤਲਬ ਮੇਰੇ ਵੀ ਬੱਚਿਆਂ ਨੇ ਨਾ ਬੜੀ ਜਿੱਦ ਕਰਦੇ ਨੇ ਕਿ ਮੰਮੀ ਤੁਸੀਂ ਕਿੱਥੇ ਲੈ ਕੇ ਜਾ ਰਹੇ ਓ ਇਸ ਛੁੱਟੀਆਂ ਨਾਲ ਕਿੱਥੇ ਜਾਣਾ ਅਸੀਂ?
ਓ ਤੇ ਹੈ ਸਭ ਬੱਚਿਆਂ ਦੀਆਂ ਇਸ ਟਾਈਮ ਛੁੱਟੀ ਪਈ ਦੀ ਐ ਨਾ ਤੇ ਓਨਾਂ ਨੂੰ ਸਭ ਲੇ ਕੇ ਜਾਨਾ ਪਰ ਇਸ ਟਾਈਮ ਨਾ ਮਤਲਬ ਹਰ ਜਗ੍ਹਾ ਬੋਹਤ ਜਾਦਾ ਟ੍ਰੈਫਿਕ ਏ ਮਤਲਬ ਅਸੀਂ ਕੋਈ ਪਹਾੜੀ ਇਲਾਕੇ ਤੇ ਜਾਈਏ ਨਾ ਤੇ ਓਥੇ ਸਾਨੂੰ ਫਿਰ ਦਿਖੇਗਾ ਕਿ ਇਨਾ-ਇੰਨਾ ਟ੍ਰੈਫਿਕ ਔਰ ਹੋਟਲਸ ਦੇ ਰੂਮ ਵੀ ਇੰਨੇ ਮਹਿੰਗੇ
ਮਹਿੰਗੇ-ਮਹਿੰਗੇ ਹੁਨ ਬਿਲਕੁਲ-ਬਿਲਕੁਲ ਪਰ ਏਨਾਂ ਨੂੰ ਕੌਣ ਸਮਝਾਏ ਕਿੰਨਾ ਅੱਜ ਕੱਲ ਤੋਂ ਤੁਸੀਂ ਵੇਖੋ ਇੰਨੀਆਂ ਤੋਂ ਕਮਾਈਆਂ ਨੀ ਹੈਗੀਆਂ ਜਿੰਨੀਆਂ ਏ ਲੁੱਟ ਜਾਣੀ ਆ ਏਨਾਂ ਦੀ ਚੀਜ਼ ਦੇ ਵਿੱਚ
ਓ ਤੇ ਹੈ, ਓਥੇ ਫੇਰ ਅਸੀਂ ਰੈਸਟੋਰੈਂਟ ਵਗੈਰਾ ਚ ਕਿੱਥੇ ਰਵਾਂਗੇ ਹੋਟਲ ਚ ਰੁਕਾਂਗੇ ਓਦਾ ਬੋਹਤ ਮਤਲਬ ਇੰਨਾ ਖ਼ਰਚਾ ਹੋ ਜਾਂਦਾ ਔਰ ਅਗਰ ਅਸੀਂ ਮਤਲਬ ਛੁੱਟੀ ਐਂ ਨਈ ਹੈ ਕਿਂ ਨੀ ਆਂਦੀ ਵਿੱਚੇ
ਹਾਂਜੀ-ਹਾਂਜੀ।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
ਹਾਂਜੀ ਮੈਂ ਵੀ ਹੁਣ ਸੋਚ ਰਹੀ ਆਂ ਆਪਣੇ ਪਿੰਡ ਜਾਵਾਂ ਜਾਂ ਆਪਣੇ ਕਿਸੇ ਹਿਲਸ ਸਟੇਸ਼ਨ ਨੂੰ ਜਾਵਾ ਤੁਸੀਂ ਦੱਸੋ ਹੁਨ ਛੁੱਟੀਆਂ ਨੂੰ ਆਪਣੇ ਬੱਚਿਆਂ ਨੂੰ ਕਿੱਥੇ ਲੈ ਕੇ ਜਾ ਰਹੇ ਓ?
ਮੈਂ ਤੇ ਅ ਮੈਂ ਤੇ ਐ ਸੋਚਿਆ ਹੈ ਕਿ ਮੈਂ ਹਜੇ ਤੇ ਓਨਾਂ ਨੂੰ ਐ ਲੋਕ ਅਪਨੀ ਨਾਨੀ ਘਰ ਜਾਏਂਗੇੇ ਪਹਿਲੇ ਤੇ
ਹਾਂਜੀ
ਫੇਰ ਨਾਨੀ ਘਰ ਤੋਂ ਅੱਗੇ ਕੋਈ ਮਾਊਂਟੇਨ ਏਰੀਆ ਤੇ ਚਲੇ ਜਾਏਗੇ।
ਨਈ ਐ ਤਾਂ ਵਧੀਆ ਆਈਡੀਆ ਹੈਗਾ। ਪਰ ਮੇਰੇ ਤੋਂ ਨਾ ਐਸਾ ਪਿੰਡਾਂ ਵਿੱਚ ਜੋ ਐ ਮਤਲਬ ਐ ਪੰਜਾਬ ਤੋਂ ਹੈਗਾ ਮੇਰਾ ਤੋਂ ਪਿੰਡ। ਫੇਰ ਉਸ ਤੋਂ ਕਰਕੇ ਨਾ ਮਤਲਬ ਅਸੀਂ ਤਾਂ ਲੇਟ ਹੀ ਹੋ ਜਾਂਨੇ ਹਗੇ ਅਗਰ ਅਸੀਂ ਨਾਨੀ ਘਰ ਤੋਂ ਬਾਅਦ ਜਾਂਦੇ ਨਾ ਐਸੇ ਕੋਈ ਮਤਲਬ ਕੋਈ ਵੀ ਜਗ੍ਹਾ ਹੋ ਗੀ ਪਹਾੜੀ ਇਲਾਕੇ ਵਾਲੀ ਓਸ ਤੋਂ ਕਰਕੇ ਫਿਰ ਲੇਟ ਹੀ ਹੋ ਜਾਂਦਾ ਹੈ ਸਾਨੂੰ ਤੋਂ ਨਾ ਐ ਮੈਨੂੰ ਕਹਿ ਰਿਹਾ ਸੀ ਕਿ ਮੰਮੀ ਇਸ ਵਾਰ ਅਸੀਂ ਤੋਂ ਪਿੰਡਾਂ ਨੀ ਜਾਣਾ ਤਾਂ ਅਸੀਂ ਤੋਂ ਬਸ ਹਿਲ ਸਟੇਸ਼ਨ ਹੀ ਜਾਣੇ ਐ।
ਨਈ ਸਈ ਗੱਲ ਏ ਨਾਨੀ ਘਰ ਤੇ ਬਾਦ ਚੋਂ ਵੀ ਯਾ ਪਿੰਡ ਵਗੈਰਾ ਤੇ ਬਾਦ ਚੋਂ ਤੁਸੀਂ ਜਾ ਸਕਦੇ ਹੋ। ਹਿਲ ਸਟੇਸ਼ਨ ਤੇ ਵੀ ਪਰ ਜਾਨ ਦਾ ਇਸ ਟਾਈਮ ਮਤਲਬ ਠੀਕ ਏ ਜਾ ਸਕਦੇ ਐ ਪਰ ਬੋਤ ਰਸ਼ ਹੋਏਗਾ ਇਸ ਟਾਈਮ ਤੇ ਅਸੀਂ ਹਜੇ ਮੇਰਾ ਇੱਕ ਮਤਲਬ ਮੇਰੇ ਨੋਨ ਹੈਗੇ ਨੇ ਮੇਰੀ ਫਰੈਂਡ ਓ ਲੋਕ ਗਏ ਦੇ ਹਿਲ ਸਟੇਸ਼ਨ ਓ ਕਹਿ ਰੀ ਏ ਕਿ ਮਤਲਬ ਅਹ ਮਤਲਬ ਇੰਨਾ ਛੋਟ ਛੋਟਾ ਜਿਹਾ ਇੱਕ ਦੋ ਕਿਲੋਮੀਟਰ ਹੀ ਅੱਗੇ ਜਾਨਾ ਸੀ ਔਰ ਓਦੇ ਵਾਸਤੇ ਓ ਲੋਕ ਚਾਰ-ਚਾਰ ਘੰਟੇ ਲਾਈਨਾਂ ਚ ਖੜੇ ਰਹੇ। ਕਿਉਂਕਿ ਸਭ ਹਿਲ ਸਟੇਸ਼ਨ ਤੇ ਜਾਂਦੇ ਐ ਇਸ ਟਾਈਮ। ਔਰ ਸਭ ਕਾਰਾਂ ਵਾਰਾਂ, ਸਭ ਕਾਰ ਚ ਈ ਜਾਂਦੇ ਅਪਨੀ। ਯਾ ਕੈਬ ਕਰਕੇ ਓਦਾ ਇੰਨਾ ਟ੍ਰੈਫਿਕ ਇੰਨਾ ਟਾਈਮ ਵੇਸਟ ਹੁੰਦਾ ਏ ਔਰ ਫਿਰ ਹੋਟਲ ਦੇ ਵੀ ਰੂਮ ਇੰਨੇ ਮਹਿੰਗੇ ਬੁੱਕ ਕੀਤੇ ਦੇ ਆ
ਮੈਂ ਵੀ ਓਨਲਾਈਨ ਵੇਖਿਆ ਇੰਨੀ-ਇੰਨੀ ਭੀੜ ਹੈਗੀ ਇੰਨਾ ਟ੍ਰੈਫਿਕ ਹੋਊਗਾ। ਮਤਲਬ ਉੱਥੇ ਤੁਸੀਂ ਜਾ ਵੀ ਰਹੇ ਹੋ ਤਾਂ ਮਜ਼ਾ ਕੀ ਹੈਗਾ ਰ ਸਾਰੇ ਕੇ ਸਾਰੇ ਨਾ ਉਹ ਕੋਮਨ ਤ ਜਗ੍ਹਾ ਤੋਂ ਹੀ ਜਾਂਦੇ ਆ ਕੋਈ ਮਤਲਬ ਅਲੱਗ ਜਗਾ ਤੋਂ ਲੋਰ ਨਹੀਂ ਕਰਨੇ ਹੈਗੇ ਅਬ ਹੁਣੇ ਵੇਖੋ ਨਾ ਤੁਸੀਂ ਉੱਥੇ ਇੰਨੀ ਗਰਮੀ ਹੈਗੀ ਮਤਲਬ ਮਨ ਹੀ ਨਹੀਂ ਕਰਦਾ ਹੈਗਾ ਮਤਲਬ ਤੁਸੀਂ ਮਤਲਬ ਆਪਣੀ ਯਾਦ ਇਹ ਸ਼ਹਿਰ ਤੋਂ ਰਹੋ ਮਤਲਬ ਬੜੀ ਗਰਮੀ ਹੈਗੀ ਆ ਅੱਜ ਕੱਲ ਤੋਂ ਮੌਸਮ ਵੀ ਨੀ ਠੀਕ ਹੁੰਦਾ ਹੈ
ਹਾਂਜੀ ਬਹੁਤ ਜ਼ਿਆਦਾ ਗਰਮੀ ਚ ਬਹੁਤ ਜ਼ਿਆਦਾ ਉਹੀ ਫੇਰ ਇੰਨਾ ਟਰੈਵਲ ਕਰਕੇ ਕੇ ਜਾਓ ਉੱਥੇ ਵੀ ਜਾ ਕੇ ਇੱਕ ਤਰੀਕੇ ਦਾ ਕਰਨਾ ਤੇ ਅਸੀਂ ਸਟਰਗਲ ਹੀ ਏ ਕਿ ਜਾ ਕੇ ਅ ਤਯਾਰ ਹੋਵੋ ਉੱਥੇ ਜਾਓ ਘੁੰਮਣ ਜਾਓ ਔਰ ਉੱਥੇ ਵੀ ਫਿਰ ਇੰਨੇ ਹਜ਼ਾਰ ਲੋਕ ਹੋਏਗੇ ਮਤਲਬ ਇਵੇਂ ਦੀ ਜਗ੍ਹਾ ਜਾਓ ਕੋਈ ਪੀਸ ਜੀ ਜਗ੍ਹਾ ਜਿੱਥੇ ਬਹੁਤ ਘੱਟ ਲੋਕ ਹੋਏ ਮਜ਼ਾ ਆਏ ਜਾਂਣਦਾ ਹਾਂ ਉਹੀ ਉੱਥੇ ਜਾਓ ਇਸ। ਇੱਕ ਨਾ ਜਗ੍ਹਾ ਹੈਗੀ ਹੈ ਮੈਂ ਤੁਹਾਨੂੰ ਦੱਸਦੀ ਹਾਂ
ਹਾਂਜੀ
ਅ ਉਹ ਨਾ ਕਰਨਾਟਕ ਦੀ ਸਾਈਡ ਆਏਗੀ ਉਸ ਤੋਂ ਅੱਗੇ। ਉੱਥੇ ਆਪਾਂ ਬਾਏ ਏਅਰ ਜਾ ਸਕਦੇ ਹਾਂ ਮਤਲਬ ਅਸੀਂ ਕੀ ਅ ਬੈਠੇ ਔਰ ਫੇਰ ਅਸੀਂ ਬਾਏ ਏਅਰ ਗਏ ਉੱਥੇ ਨਾ ਇੱਕ ਉਹ ਹੈਗੀ ਏ ਜਿਵੇਂ ਬੀਚ ਨਹੀਂ ਹੁੰਦਾ ਉਹ ਬੀਚ ਵੱਕਣ ਦਾ ਹੈਗਾ ਏ ਉਹ ਫੇਰ ਉੱਥੇ ਨਾ ਅਹ ਫਾਈਫ ਅੱਗੇ ਜਾ ਕੇ ਉਹਦੇ ਅੱਗੇ ਥੋੜ੍ਹੀ ਮਤਲਬ ਉੱਥੇ ਦੇ ਸਾਊਥ ਸਾਈਡ ਏ ਉਹ ਪੂਰੀ ਉੱਥੇ ਬਹੁਤ ਪੀਸ ਏ। ਚੀਜ਼ ਨੇ ਉੱਥੇ ਬਹੁਤ ਸਾਰੇ ਬਹੁਤ ਵਧੀਆ ਜਗ੍ਹਾ ਏ ਉਹ ਉੱਥੇ ਨਾ ਉਹ ਵੀ ਹੈਗਾ ਇੱਕ ਬਰਡ ਸੈਂਚੁਰੀ ਮਤਲਬ ਉਹ ਪੂਰੀ ਨਾ ਬਹੁਤ ਜ਼ਿਆਦਾ ਉਹਦੇ ਅੰਦਰ ਪੰਜ ਹਜ਼ਾਰ ਦੇ ਕਰੀਬ ਬਰਡਸ ਨੇ ਅਲੱਗ, ਅਲੱਗ ਤਰੀਕੇ ਦੀ ਬਰਡਜ ਏ ਉੱਥੇ ਅਸੀਂ ਘੁੰਮਣ ਗਏ ਸੀ ਹੁਣੇ ਸਾਡਾ ਅਸੀਂ ਪੂਰਾ ਦਿਨ ਮਤਲਬ ਬਾਰਾਂ ਘੰਟੇ ਅਸੀਂ ਉਹ ਪੂਰੇ ਉਹ ਜੋ ਉਹ ਸੀ ਨਾ ਏਰੀਆ ਪੂਰਾ ਸਫਾਰੀ ਟਾਈਪ ਦੀ ਸੀ ਉਸ ਤਰੀਕੇ ਦੀ ਬੋਰਡਜ਼ ਸੀ। ਉੱਥੇ ਬਾਰਾਂ ਘੰਟੇ ਉਹ ਇੰਨਾ ਵੱਡਾ ਏਰੀਆ ਸੀ ਕਿ ਅਸੀਂ ਬਾਰਾਂ ਘੰਟੇ ਸਿਰਫ ਉੱਥੇ ਉੱਥੇ ਘੁੰਮਦੇ ਹੀ ਰਹੇ ਅਲੱਗ, ਅਲੱਗ ਟਾਈਪ ਦੀ
ਮੈਂ ਵੀ ਨਾ ਹੁਣ ਟਰਾਈ ਕੀਤੀ ਆਪਣੇ ਬੱਚਿਆਂ ਨੂੰ ਨਾ ਕੋਈ ਐਸੀ ਜਗ੍ਹਾ ਲੈ ਕੇ ਜਾਵਾਂ ਜਿੱਥੇ ਮਤਲਬ ਥੋੜ੍ਹੀ ਇਨਫੋਰਮੇਸ਼ਨ ਮਿਲ ਜਾਏ ਇਹਨਾਂ ਨੂੰ।
ਹਾਂ ਨੌਲੇਜ ਵੀ ਇਨਕਰੀਜ਼ ਹੁੰਦੀ ਔਰ ਐਸੀ ਜਗ੍ਹਾ ਤੇ ਲੋਕ ਵੀ ਘੱਟ ਹੁੰਦੇ ਨੇ। ਔਰ ਸਹੀ ਹੁੰਦਾ ਏ ਉੱਥੇ। ਔਰ ਨਾ ਉੱਥੇ ਜ਼ਿਆਦਾ ਗਰਮੀ ਏ ਨਾ ਠੰਡ ਏ।
ਕੋਈ ਦਿੱਕਤ ਨਹੀਂ ਹੈਗੀ। ਮਤਲਬ ਤੁਸੀਂ ਹਿਲ ਸਟੇਸ਼ਨ ਤੋਂ ਜਾਂਦੇ ਹੋ ਤੁਸੀਂ ਇੱਕ ਵਾਰੀ ਮਤਲਬ ਇਕ ਇੱਕ ਜਗ੍ਹਾ ਤੋਂ ਕਿੰਨੀ ਵਾਰੀ ਜਾ ਸਕਦੇ ਹੋ ਮਤਲਬ ਇੱਕ ਵਾਰ ਹੋ ਗਿਆ ਦੋ ਵਾਰ ਹੋ ਗਿਆ ਤਿੰਨ ਵਾਰ ਹੋ ਗਿਆ ਦੂਜੀ ਮਤਲਬ ਫਿਰ ਨਾ ਉਸ ਤੋਂ ਬਾਅਦ ਫਿਰ ਮਨ ਨੀ ਕਰਦਾ। ਦਾ ਹੈਗਾ ਮਤਲਬ ਇੱਕ ਵਾਰ ਇੱਕ ਹੀ ਜਗ੍ਹਾ ਜਾਂਦੇ ਰਹਿੰਦੇ ਆ ਮਤਲਬ ਹਰ ਵਾਰ ਤੋਂ
ਤੇ ਹੈ ਸਹੀ ਗੱਲ ਹੈ ਵਾਰ, ਵਾਰ ਇੱਕ ਹੀ ਜਗ੍ਹਾ ਜਾਣ ਤੇ ਤੇ ਮਨ ਹੀ ਨਹੀਂ ਕਰਦਾ।
ਹਾਂ। ਤਾਂ ਮੈਂ ਹੁਣ ਤੁਸੀਂ ਮੈਨੂੰ ਆਈਡੀਆ ਤੋਂ ਵਧੀਆ ਦੇਿੰਨੇ ਹੋ ਮੈਂ ਵੀ ਇਹਨਾਂ ਨੂੰ ਮੈਂ ਮਤਲਬ ਆਪਣੇ ਹਸਬੈਂਡ ਨੂੰ ਕਹਿੰਦੀ ਹਾਂ ਕਿ ਤੁਸੀਂ ਕਿਸੇ ਐਸ-ਐਸੀ ਜਗ੍ਹਾ ਦੀ ਕੋਈ ਟ੍ਰਿਪ ਟੁਰਪ ਪਲੈਨ ਕਰ ਲਿਓ। ਉਹ ਵਧੀਆ ਵੀ ਹੈਗਾ ਫਿਰ ਨੀਚੇ ਸਾਈਡ ਤੋਂ ਵੀ ਇੰਨੀ ਗਰਮੀ ਨੀ ਹੈਗੀ ਮਤਲਬ ਮੌਸਮ ਤਾਂ ਠੀਕ ਹੀ ਹੈਗਾ।
ਹਾਂਜੀ, ਮੌਸਮ ਤਾਂ ਠੀਕ ਹੀ ਸਹੀ ਬੋਲ ਰਹੇ, ਨਹੀਂ ਉੱਥੇ ਗਰਮੀ ਨਹੀਂ ਹੈ ਮੈਂ ਦੇਖਿਆ ਅਸੀਂ ਹੁਣੇ ਹੀ ਤੇ ਹੋ ਕੇ ਆਏ ਹਾਂ ਉੱਥੇ-ਉੱਥੇ ਗਰਮੀ ਨਹੀਂ ਹੈ। ਔਰ ਸਾਊਥ ਸਾਈਡ ਦੇ ਨਾ ਲੋਕ ਵੀ ਬਹੁਤ ਵਧੀਆ ਨੇ ਬਹੁਤ ਅੱਛਾ ਨੇ
ਹਾਂਜੀ।
ਮੈਂ ਉਹ ਗਈ ਸੀ ਉੱਥੇ ਬਹੁਤ ਅੱਛਾ ਇਨਵਾਇਰਮੈਂਟ ਏ ਬਹੁਤ ਮਤਲਬ ਬਹੁਤ ਵਧੀਆ ਲੋਕ ਨੇ ਉਹ ਲੋਕ ਤੇ।
ਹਾਂ। ਨਹੀਂ ਵਧੀਆ ਗੱਲ ਹੈ ਜੀ ਹੈਗੀ ਮਤਲਬ ਤੁਸੀਂ ਸਾਊਥ ਤੋਂ ਜਾਂਦੇ ਹੋ ਕਿੰਨੀ ਆ ਮਤਲਬ ਮਤਲਬ ਤੁਸੀਂ ਅਲੱਗ-ਅਲੱਗ ਜਗ੍ਹਾ ਤੋਂ ਵੀ ਜਾਂਦੇ ਹੋ ਤਾਂ ਕਿੰਨੀਆਂ ਮਤਲਬ ਤੁਸੀਂ ਉਹ ਕਿੰਨੀਆਂ ਇਨਫੋਰਮੇਸ਼ਨ ਨੂੰ ਗੈਦਰ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਬਤਾ ਸਕਦੇ ਹੋ ਕਿੰਨੇ ਕਲਚਰ ਤੈਨੂੰ ਪਤਾ ਲੱਗਦੇ ਹੈਗੇ ਹੈ ਡਿਫਰੈਂਟ-ਡਿਫਰੈਂਟ।
ਹਾਂ, ਉਹਥੇ ਹੈ ਮਤਲਬ ਜਾਵਾਂਗੇ ਸਾਨੂੰ ਤਾਂ ਹੀ ਪਤਾ ਚੱਲੇਗਾ ਨਾ ਕਿ ਇਸ ਜਗ੍ਹਾ ਤੇ ਏਹੋ। ਘਰ ਬੈਠ ਕੇ ਤੇ ਦੇਖੋ ਕੁਛ ਵੀ ਨਹੀਂ ਹੈ ਔਰ ਐਸਾ ਹੀ ਨਹੀਂ ਹੈ ਕਿ ਅਸੀਂ ਜੇ ਹੁਣ ਮਗਰ ਬੱਚਿਆਂ ਦੀ ਛੁੱਟੀਆਂ ਪਈਆਂ ਅਸੀਂ ਤਾਂ ਹੀ ਜਾਈਏ। ਅਸੀਂ ਬਾਅਦ ਚੋਂ ਵੀ ਜਾ ਸਕਦੇ ਹਾਂ ਜਿਵੇਂ ਬੱਚੇ ਦੀ ਤਿੰਨ-ਚਾਰ ਛੁੱਟੀ ਇੱਕ ਸਾਥ ਆਉਂਦੀ ਹੈ। ਹੁਣ ਤੇ ਜਾਣਾ ਬੇਕੂਫੀ ਹੈ ਕਿਉਂਕਿ ਇੰਨੀ ਭੀੜ ਹੈਗੀ ਇੰਨੇ ਲੋਕ ਹੈਗੇ ਨੇ।
ਮੈਂ ਵੀ ਇਹਾਨਾ ਨੂੰ ਇਹੀ ਸਮਝਾ ਰਹੀ ਹਾਂ ਕਿਥਨੂੰ ਪਹਾੜ ਤੋਂ ਜਾਣਾ ਹੈਗਾ ਨਾ ਜੇ ਬੀਚ ਆਪਣੇ ਸੈਸ਼ਨ ਦੀ ਛੁੱਟੀਆਂ ਪੜੂਗੀ। ਤੁਸੀਂ ਉਹ, ਉਸ ਦੇ ਵਿੱਚ ਚੱਲ ਲੈਣਾ ਪਰ ਅਭੀ ਪਹਾੜ ਪੂੜ ਰਹਿਣ ਦੋ, ਕਿਉਂਕਿ ਅਭੀ ਤੋਂ ਤੁਸੀਂ ਵੇਖੋ ਨਾ ਮਤਲਬ ਭੀੜ ਇੰਤਨੀ ਹੈਗੀ। ਤੁਸੀਂ ਕਹਿ ਵੀ ਰੋ ਐਕਸਪੈਂਸਿਸ ਇੰਨੇ ਜ਼ਿਆਦਾ ਹੈਗੇ। ਇੱਕ ਮੈਂ ਹੁਣ ਪਿਛਲੇ ਇਕ ਵਾਰੀ ਗਿਆ ਸੀ ਗਈ ਸੀ। ਗਈ ਸੀ ਨ ਤੋਂ ਉੱਥੇ ਕੋਈ ਇੱਕ ਮੀਲ ਮੈਨੂੰ, ਮੈਂ ਮਤਲਬ ਲੈਦੀ ਹਾਂ ਤਾਂ ਉੱਥੇ, ਮੈਨੂੰ ਇੱਕ ਮੀਲ ਜੋ ਮਤਲਬ ਹਜ਼ਾਰ ਰੁ ਦੀ ਹੁੰਦੀ ਹੈ। ਉਹ ਮੈਨੂੰ ਦੋ ਹਜ਼ਾਰ ਦੀ ਪੜ੍ਹਦੀ ਉਹ ਕਹਿੰਦੇ ਸੀ, ਨਹੀਂ ਮੈਡਮ ਅਭੀ ਤੋਂ ਸਾਡਾ ਵਿਜਿਟਿੰਗ ਦਾ ਵੋ ਵੀ ਹੈਗਾ ਨਾ ਟਾਈਮ ਹੈਗਾ, ਤਾਂ ਉਹ ਸਾਡੇ ਸਾਰੇ ਰੇਟ ਵੱਢ ਜਾਂਦੇ ਹੈ।
ਹਾਂ ਨਹੀਂ, ਉਹਨਾਂ ਨੇ ਜਾਣ ਕੇ ਵਧਾਏ ਹੁੰਦੇ, ਕਿਉਂਕਿ ਉਹਨਾਂ ਨੇ ਪਤਾ ਹੁਣ ਘੁੰਮਣ ਆਏਗੇ। ਤੇ ਹੋਟਲ ਵਿੱਚ ਰਹੇਗੇ ਖਾਏਗੇ ਵੀ
ਹਾ।
ਸਭ ਜਗ੍ਹਾ ਏਹੀਂ ਏ, ਤੁਸੀਂ ਕੋਈ ਵੀ ਜਗ੍ਹਾ ਤੇ ਚਲੇ ਜਾਓ।
ਬਿਲਕੁਲ- ਬਿਲਕੁਲ, ਮੈਂ ਬਸ ਇਹੀ ਸੋਚਦੀ ਹਾਂ। ਪਰ ਪਿੰਡਾਂ ਦੀ ਲਾਈਫ ਵੀ ਨਾ ਬੜੀ ਸ਼ਾਂਤ ਹੁੰਦੀ ਹੈਗੀ। ਮਤਲਬ ਜਿਹੜਾ ਅਸੀਂ ਜਾਂਦੇ ਹਾ। ਆਪਣੇ ਪਿੰਡ ਤੋਂ, ਉੱਥੇ ਸਾਰੀ ਚੀਜ਼ਾਂ ਇੰਨੀਆਂ ਸ਼ਾਂਤ ਹੁੰਦੀਆਂ ਹੈਗੀਆਂ ਮਤਲਬ, ਤੁਸੀਂ ਵੇਖੋ ਸ਼ਹਿਰਾਂ ਤੋਂ ਲਾਈਫ ਇੰਨੀ ਫਾਸਟ ਹੈਗੀ, ਔਰ ਕੋਈ ਕੀ ਹੁੰਦਾ ਹੈ। ਪਿੰਡਾਂ ਚ ਤਾਂ ਇੱਕ ਅਲੱਗ ਹੀ ਪੀਸ ਹੁੰਦਾ ਹੈ। ਮਤਲਬ, ਤੁਸੀਂ ਵੇਖੋ ਨਾ ਸੁਬਾਹ ਸੁਬਾਹ ਲੋਕ ਕੱਢ ਕੇ ਕਿ ਆਪਣੇ ਖੇਤ ਤੋਂ ਚਲੇ ਜਾਂਦੇ ਆ। ਆਪਣਾ ਪੂਰਾ ਵੋ ਕਰਦੇ ਨੇ ਅੱਜ-ਕੱਲ੍ਹ ਤੋਂ ਉਹ ਬੀਂਜ ਬੌਨੇ ਟਾਈਮ ਵੀ ਹੈਗਾ ਨਾ ਉਸ ਦਾ।
ਸਹੀਂ ਕਹਿ ਰਹੇ ਹੋ, ਉਹ ਤੇ ਸਭ ਟਾਇਮ ਨਿਕਲ ਚੁੱਕਿਆ ਹੁਣ ਸਭ ਕੁਛ ਮੋਡਰਨਾਈਜ਼ਡ ਹੋ ਗਿਆ ਨਾ ਸਭ ਕੁਛ ਟੈਕਨੋਲੋਜੀ ਹੋ
ਹਾਂਜੀ, ਮਤਲਬ ਤੁਸੀਂ ਵੇਖੋ, ਅੱਜ-ਕੱਲ੍ਹ ਤੋਂ, ਮਤਲਬ ਸ਼ਹਿਰ ਤੋਂ ਨਾ ਕੋਈ ਵੀ ਇੱਕ- ਦੂਸਰੇ ਤੋਂ ਗੱਲਾਂ ਨਹੀਂ ਕਰਦਾ ਹੈਗਾ। ਜਿਵੇਂ ਅਸੀਂ ਅਹ ਪਿੰਡ ਦੇ ਹੈਗੇ ਨਾ ਜਿਹੜੇ, ਤੁਸੀਂ ਘਰ ਦੇ ਬਾਹਰ ਨਿਕਲੇ ਹੋ। ਉਸ ਟਾਈਮ ਹੀ ਤੈਨੂੰ ਕੋਈ ਨਾ ਕੋਈ ਮਿਲ ਜਾਂਦਾ। ਉਸਦੇ ਨਾਲ ਤੁਸੀਂ ਗੱਲਾਂ ਕਰਦੇ ਖੜੇ ਹੋ ਜਾਂਦੇ ਹੋ। ਪਰ ਸ਼ਾਯਦ ਵਿੱਚ ਕੋਈ ਰਿਸ਼ਤੇਦਾਰੋ ਸੇ ਵੀ ਗੱਲ ਨੀ ਕਰਦਾ ਹੈਗਾ।
ਹਾਂ, ਓ ਤੇ ਹੈ ਸਹੀ ਬੋਲ ਰਹੇ ਓ।
ਬਸ ਐਹੀ ਹੈਗਾ ਤੋ ਮੈਂ ਤੋ ਕਨਫਿਊਜ ਹੁੰਦੀ ਐ ਵੀ। ਮੈਂ ਤਾਂ ਸੋਚ ਰੀ ਆਂ ਫਿਰ ਆਪਣੇ ਪਿੰਡ ਈ ਚਲੀ ਜਾਵਾਂ। ਓਥੇ ਥੋੜ੍ਹੀ ਪੀਸ-ਪੂਸ ਤੋਂ ਹੁੰਦੀ ਹੈ, ਮਤਲਬ ਦੇਖੇਗੇਂ ਅਬ ਬਾਅਦ ਮੇ ਟਰਿੱਪ-ਵਿਰਿੱਪ ਤੋਂ ਹੂੰ ਜੇੜੇ ਮਰਜੀਂ ਮਤਲਬ, ਕੋਈ ਕ ਕਦੇ ਵੀ ਪਲੈਨ ਬਣ ਕਿਉਂਕਿ, ਅਭੀ ਤੋ ਬੱਚਿਆਂ ਦੇ ਬੋਰਡ-ਵੋਰਡ ਇੰਨੇ ਵੱਡੇ ਆਲੇ ਇਗਜ਼ਾਮ ਹੈਗੇ ਨੀ।
ਹਾਂ ਸਹੀਂ ਗੱਲ ਏ, ਜਾ ਸਕਦੇ ਓ ਸਹੀਂ ਗੱਲ ਏ। ਠੀਕ ਐ ਫੇਰ, ਤੁਸੀਂ ਦੱਸਣਾ ਅਗਰ ਜਾਓਗੇ ਤੇ ਹੈਨਾ
ਦੱਸਣਿਆ ਤੇ ਤੁਸੀਂ ਵੀ, ਆਪਣੇ ਬੱਚਿਆਂ ਨੂੰ ਤੇਆਰ ਕਰ ਲੈਣਾ। ਅਸੀਂ ਸਾਥ ਤੋਂ ਹੀ ਪਿੰਡ ਅਗਰ ਟ੍ਰਿਪ ਤੋਂ ਜਾਣਾ ਤੋਂ ਸਾਥ ਤੋਂ ਚੱਲਾਂਗੇ ਅਸੀਂ ਵੀ।
ਹਾਂਜੀ-ਹਾਂਜੀ ਠੀਕ ਐ। ਮੈਂ ਤੁਹਾਨੂੰ ਦੱਸਾਂਗੀ ਬਾਕੀ ਤੁਸੀਂ ਦੱਸਣਾ, ਅਗਰ ਤੁਆਡਾ ਪਲੈਨ ਬਣੇੇਗਾ ਜਾਣ ਦਾ ਤੇ
ਹਾਂਜੀ-ਹਾਂਜੀ, ਮੈਂ ਤੁਹਾਨੂੰ ਅਫਕੋਰਸ ਦੱਸਣੀ ਆਂ ਚਲਾ ਫੇਰ ਮੈਂ ਤੈਨੂੰ ਫੋਨ ਕਰਨੀ ਹਾਂ ਕਾਲ ਅਭੀ ਤੋ ਇੰਨੀ ਰਾਤ ਹੋ ਗਈ ਨੇ ਨਾ।
ਹਾਂਜੀ ਓਹੀ ਕਰਦੇ ਆ ਕੱਲ ਕਰਦੇ ਆ ਗੱਲ ਠੀਕ ਏ।
ਚਲੋ ਜੀ, ਸ਼ਾ ਸ਼੍ਰੀ ਕਾਲ ਜੀ।
ਸਤਿ ਸ਼੍ਰੀ ਕਾਲ।